ਹਾਂਜੀ ਸਤਿ ਸ਼੍ਰੀ ਅਕਾਲ। ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ।
ਠੀਕ ਹੈਏ ਤੁਸੀਂ ਸੁਣਾਓ ਤੁਹਾਡੇ।
ਬਸ ਮੈਂ ਵੀ ਵਧੀਆ। ਹੋਰ ਹੋ ਗਏ ਵੇਹਲੇ ਹੋ ਡਿਨਰ ਤੋਂ।
ਹਾਂਜੀ ਹੋ ਗਏ ਵੇਲੇ ਅੱਜ ਜਲਦੀ ਹੋ ਗਏ ਸੀ ਅੱਜ ਮੇਰੇ ਹਸਬੈਂਡ ਲਈ ਜਲਦੀ ਆਏ ਸੀ
ਚਾ ਹਾਂ, ਅਗਰ ਹਸਬੈਂਡ ਨੇ ਖਾਲੀ ਸੋਚੋ ਸਾਰੇ ਜਣੇ ਫਰੀ ਹੋ ਗਏ ਬਸ।
ਹਾਂ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ, ਪਤਾ ਕੀ ਏ ਇਕ ਬੇਟਾ ਨਾ ਉਹ ਦੁਪਹਿਰੇ ਸੌਦਾ ਨੀ ਆ ਤੇ ਉਹ ਵੀ ਜਲਦੀ ਸੋ ਗਿਆ ਅੱਜ। ਤੇ ਬਸ ਸਮਝੋ ਅਗਰ ਹਸਬੈਂਡ ਟਾਈਮ ਨਾਲ ਘਰ ਆ ਗਏ ਨੇ, ਉਹਨਾਂ ਨੇ ਡਿਨਰ ਕਰ ਲਿਆ, ਫਿਰ ਬੱਚਿਆਂ ਨੂੰ ਵੀ ਇਹ ਹੁੰਦਾ ਕਿ ਅਸੀਂ ਪਾਪਾ ਨਾਲ ਡਿਨਰ ਕਰ ਲਈਏ ਹੈਨਾ ਉਹ ਜਲਦੀ ਵੇਲੇ ਹੋ ਜੀਦਾ ਏ ਔਰ ਜਿੰਦਾ ਜਿਵੇਂ ਲੇਟ ਆਏਗੇ ਓਨਾ ਹੀ ਬੰਦਾ
ਉਹ ਬੱਚੇ ਵੀ ਨਾ ਫਿਰ ਉਹ ਬਹ ਜਾਂਦੇ ਨੇ ਆਰਾਮ ਨਾਲ ਕੇ ਖਾ ਲਾਂਗੇ ਖਾ ਲਾਂਗੇ ਉਹ ਹੁੰਦਾ ਨਾ ਪਾਪਾ ਆ ਗਏ ਨੇ ਮੇਰੇ ਵੀ ਆਈ ਹੈ ਜਿਵੇਂ ਲੰਚ ਬਣਦਾ ਏ ਨਾ ਤੇ ਮੇਰੇ ਵੀ ਕਿਉਂ ਹੁੰਦਾ ਹੈ ਕਿ ਪਾਪਾ ਆਏ ਨੇ ਬੱਚੇ ਸਕੂਲੋਂ ਆਉਂਦੇ ਨੇ ਫੇਰ ਸਾਰੇ ਹੀ ਇਕੱਠੇ ਬਹਣਗੇ ਤੇ ਲੰਚ ਕਰ ਲੈਣਗੇ ਉਸ ਚੱਕਰ ਵਿੱਚ ਮੈਂ ਆਪ ਕਰ ਲੈਂਦੀ ਹਾਂ ਫਿਰ ਮੈਂ ਕੀ ਕਰਦੀ ਹਾਂ ਮੈਂ ਨਾਸ਼ਤਾਂ ਬੜਾ ਲਾਈਟ ਲੈ ਲੈਂਣੀ ਆ ਕਿ ਲੰਚ ਟਾਈਮ ਨਾਲ ਕਰ ਲਿਆ। ਉਹ ਅੱਛਾ ਵੀ ਲੱਗਦਾ ਏ ਫੈਮਿਲੀ ਨਾਲ ਖਾਓ ਨਾ ਤੇ ਮਜ਼ਾ ਵੀ ਬੜਾ ਆ
ਮਜ਼ਾ ਵੀ ਆਉਂਦਾ ਏ, ਫਿਰ ਤੇ ਕੋਈ ਵੀ ਚੀਜ਼ ਬਣੀ ਹੋਏ ਅੰਦਰ ਚਲੀ ਜਾਂਦੀ ਏ।
ਪਹਿਲਾਂ ਉਹ ਵੀ ਜਲਦੀ ਖ਼ਤਮ ਹੋ ਜਾਂਦਾ, ਜਵੇਂ ਤੁਸੀਂ ਕਿਸੇ ਨੂੰ ਦੋਗੇ ਨਾ ਖਾਏ ਖਾਣੇ ਜਿਵੇਂ ਕੱਲ੍ਹ ਦੀ ਕੋਈ ਸਬਜ਼ੀ ਪਈ ਉਹ ਤੁਸੀਂ ਨਾਲ ਲਗਾਓਗੇ ਨਾ ਫੈਮਲੀ ਚ ਬੈਠ
ਹਾਂ ਉਹ ਵੀ ਲੱਗ ਜੇਗੀ, ਏਵੇ ਮੇਰੀ ਬੇਟੀ ਏ ਮੇਰੀ ਨਾ ਵੱਡੀ ਵਾਲੀ ਬੇਟੀ ਨਾ ਉਹਨੂੰ ਜਿਵੇਂ ਮੰਨ ਲਓ ਅੱਜ ਸਬਜੀ ਉਹਦੀ ਮਤਲਬ ਦੀ ਨਹੀਂ ਬਣੀ ਤੇ ਉਹ ਤਾਂ ਪਤਾ ਕੀ ਫੰਡਾ ਐ ਕਿ ਹੁਣ ਕੋਈ ਓਪਸ਼ਨ ਨੀ ਬਚ ਰਿਹਾ ਕਿ ਮੈਨੂੰ ਉਹ ਸਬ ਜੀ ਖਾਣੀ ਹੀ ਪੈਣੀ ਏ ਤੇ ਕਹੇਗੀ ਮੰਮਾ ਤੁਸੀ ਰੋਟੀ ਕਿੰਨੇ ਵਜੇ ਖਾਣੀ ਏ। ਤੇ ਫਿਰ ਮੈਂ ਕਾਹਾਂਗੀ ਵੀ ਮੈਂ ਚਲੋ ਠੀਕ ਹੈ ਫਿਰ ਮੈਂ ਰੋਟੀ ਤੁਹਾਡੇ ਨਾਲ ਹੀ ਖਾਵਾਂਗੀ ਕਿਉਂਕਿ ਤੁਹਾਡੇ ਨਾਲ ਰੋਟੀ ਖਾ ਕੇ ਨਾ ਮੇਰੇ ਕੋਲ ਸਬਜ਼ੀ ਅੰਦਰ ਚਲੇ ਜਾਏਗੀ।
ਅੱਛਾ ਹਾਂ।
ਫਿਰ ਉਹ ਮੇਰੇ ਨਾਲ ਖਾਏਗੀ ਤੇ ਉਹਦੇ ਕੋਲ ਖਾਈ ਜਾਂਦੀ
ਹੰਮ ਹੰਮ, ਹੰਮ-ਹੰਮ, ਅਰੇ ਨੀ ਕੰਪਨੀ ਨਾਲ ਨਾ ਮਜ ਜਾ ਵੀ ਆਉਂਦਾ ਰੋਟੀ ਖਾਂਣ ਦਾ ਮੇਰਾ ਵੀ ਹੁਣ ਡਿਨਰ ਦਾ ਵੀ ਕੀ ਹੁੰਂਦਾ ਐ ਕਿ ਪਾਪਾ ਆਂਦੇ ਨੇ ਤੇ ਬੱਚੇ ਡਿਨਰ ਦੋਨੋ ਨਾਲ ਕਰਦੇ ਨੇ ਮੇਰਾ ਕੀ ਹੁੰਦਾ ਕਿ ਮੈਂ ਸ਼ਾਮੀ ਸੱਤ ਵਜੇ ਨਾ ਖਾ ਲੈਂਦੀ ਹਾਂ ਇਸ ਕਰਕੇ ਮੈਂ ਤੇ ਫਿਰ ਖਾਂਦੀ ਨ ਪਰ ਮੈਂ ਕੋਲ ਜਰੂਰ ਬਹਿੰਦੀ ਹਾਂ ਕੰਪਨੀ ਜ਼ਰੂਰ ਕਰਨੀ ਅਗਰ ਉੱਠ ਗਈ ਤੇ ਫੇਿਰ ਬੋਲਦੇ ਨੇ ਕਿ ਉੱਠੇ ਹੀ ਆ ਉਹ ਮੈਂ ਬਈ ਉਹ ਨਾਲ ਹੀ ਖਾਣ ਹਾਂ ਬਸ ਨਾਸ਼ਤਾ ਅਲੱਗ ਅਲੱਗ ਹਉਦਾ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਬੱਚੇ ਆਪਣਾ ਕਰਕੇ ਜਾਂਦੇ ਨੇ ਫੇਰ ਪਾਪਾ ਦਾਾਲ ਟਾਈਮ ਫਿਰ ਇਹਨਾਂ ਦਾ ਅਲੱਗ ਟਾਈਮ ਫਿਰ ਮੇਰਾ ਨਾਸ਼ਤਾ ਆਪਣਾ ਤੇ ਪਤਾ ਲੇਡੀਜ਼ ਨੂੰ ਕੀ ਹੁੰਦਾ ਕਿ ਆਪਣਾ ਅਸੀਂ ਕੰਮ ਸਵੇਰ ਦਾ ਖ਼ਤਮ ਕਰਾਂਗੇ ਤੇ ਨਾਸ਼ਤਾ ਕਰਾਂਗੇ ਉ ਮਜ਼ਾ ਨਹੀਂੀ ਆਉਂਦਾ ਤੋਂ ਪਹਿਲਾਂ ਨਾਸ਼ਤਾ ਕਰਨਦਾ ਹਾਂ ਕਿਉਂਕਿ ਰਿਲੈਕਸ ਉਦੋਂ ਹੀ ਕਰਕੇ ਕਿ ਬੰਦਾ ਬਈ ਦਸ ਗਿਆਰਾਂ ਵਜੇ ਕੋਲ ਵਿਹਲਾ ਹੁੰਦਾ ਬੰਦਾ ਸਾਰਾ ਘਰ ਦਾ ਕੰਮ ਕਰਕੇ ਫੇਰ ਰੂਮ ਵਿੱਚ ਬੈਠ ਜਾਓ ਫੇਿਰ ਇੱਕ ਕੰੰਟਾ ਹਿੱਲੋ ਨਾ ਬਸ ਉਹ ਮਜ਼ਾ ਆਉਂਦਾ ਆਾਸ਼ਤੇ ਦਾ
ਹਾਂ ਸਹੀ ਵੈ ਰਹੇ ਹੋ ਬਸ ਜਦ ਤੱਕ ਨਾਸ਼ਤਾ ਮੇਰਾ ਤ ਨਾਸ਼ ਕਰਨ ਤੋਂ ਬਾਅਦ ਨਾ ਜਦ ਤੱਕ ਪੌਣਾ ਘੰਟਾ ਮੈਂ ਬੈਠ ਕੇ ਫੋਨ ਨੱਚ ਨਾ
ਹਾਂ ਅਰੇ ਨਹੀਂ ਪਤਾ ਹੀ ਕੀ ਹੁੰਦਾ ਸਵੇਰ ਦੇ ਅਸੀਂ ਉੱਠੇ ਹੁੰਦੇ ਹਾਂ ਬੱਚਿਆਂ ਨਾਲ ਹਨਾ ਛੇ ਵਜੇ ਦੇ ਜਦੋਂ ਉੱਠ ਜਾ ਨਾ ਮਤਲਬ ਇੱਕ ਲੇਡੀ ਦਾ ਤਾਂ ਕੀ ਹੈ ਕਿ ਜਦੋਂ ਉੱਠ ਗਏ ਨਾ ਸਵੇਰੇ ਉਦੋਂ ਹੀ ਉਹਦਾ ਕੰਮ ਸਟਾਰਟ ਹੈ ਤੇ ਉੱਠਣ ਤੋਂ ਬਾਅਦ ਬਸ ਉਹ ਫੇਿਰ ਦਾਸ ਕਿੱਥੇ ਵਸਦੇ ਨੇ ਪ ਪਤਾ ਨੀ ਲੱਗਦਾ ਫੇਿਰ ਇਹੀ ਹੁੰਦਾ ਨਾ ਕਿ ਆਪਣਾ ਨਾਸ਼ਤਾ ਲੈ ਕੇ ਬੈਠੇਿਆ ਹੁਣ ਰੂਮ ਵਿੱਚੋਂ ਹਿੱਲਣਾ ਨੀ ਮੇਰਾ ਵੀ ਕੀ ਹੁੰਦਾ ਕਿ ਮੈਂ ਸਵੇਰੇ ਬੱਚਿਆਂ ਨੂੰ ਭੇਜਿਆ ਹਸਬੈਂਡ ਨੂੰ ਭੇਜਿਆ ਉਸ ਤੋਂ ਬਾਅਦ ਮੈਂ ਕੀ ਕਰਦੀ ਹਾਂ ਘਰ ਦਾ ਜੋ ਕੰਮ ਕੀਤਾ ਨਾਲ ਹੀ ਮੈਂ ਲੰਚ ਬਣਾ ਲੈਂਦੀ ਹਾਂ ਸਬਜ਼ੀ ਲੰਚ ਦੀ ਆਟਾ ਮਲਣਾ ਫੁਲਕੇ ਨੀ ਹਾਂ ਸਬਜ਼ੀ ਤੇ ਆਟਾ ਮਤਲਬ ਇਹ ਸਾਰੀ ਤਿਆਰੀ ਕਰਕੇ ਰੱਖਣੀ ਆ ਸੈਲਡ ਵੀ ਕੱਟ ਕਰਕੇ ਰੱਖ ਲੈਦੀ ਆ ਅਗਰ ਜਿਵੇਂ ਦਹੀਂ ਚ ਪਕੌੜੀ ਵਗੈਰਾ ਪਾਾਨ ਖੀਰਾ ਰਾਇਤਾ ਪਾਾਨ ਉਹ ਵੀ ਸਵੇਰੇ ਤਿਆਰ ਕਰ ਲੈਦੀ ਆ ਮਤਲਬ ਸਾਡ ਦਸ ਤਕ ਮੇਰਾ ਲੰਚ ਰੇਡੀ ਹੁੰਦਾ ਹੈ ਤੇ ਫੇਿਰ ਉਸ ਤੋਂ ਬਾਅਦ ਹਾਂ ਫੇਿਰ ਮੈਂ ਜਿਵੇਂ ਸਾਡੇ ਦਸ ਆਪਣਾ ਨਾਸ਼ਤਾ ਬਣਾਉਾਨਦੀ ਆਾਂ ਤੇ ਫੇਿਰ ਉਹ ਰੂਮ ਵਿੱਚ ਪੈ ਗਈ ਫੇਰ ਸਾਡੇ ਬਾਰਾਂ ਕਿਚਨ ਵਿੱਚ ਦੁਬਾਰਾ ਉਤਰਨੀ ਆ ਕਿ ਫਿਰ ਦੇਖਣੀ ਕਿ ਕੁਛ ਰਹਿ ਗਿਆ ਸਬਜ਼ੀ ਚ ਕਸਰ ਏ ਜਾਂ ਕੁਛ ਪਾਉਣਾ ਉਹ ਸਾਡੇ ਬਾਰਾਂ ਦੇਖਦੀ ਆਾਂ ਵੀ ਮੈਨੂੰ ਇਹਦਾ ਕਿ ਬਈ ਹੁਣ ਗਰਮੀ ਹੈ ਨਾ ਗਰਮੀ ਚ ਮਨ ਨਹੀਂੀ ਕਰਦਾ ਵਾਰੀ ਵਾਰੀ ਰਸੋਈ ਸੋ ਜਾਹਾ ਬੰਦਾ
ਕਿੱਥੇ ਜਿੰਨੀ ਵਾਰੀ ਰਸੋਈ ਚ ਜਾਓ ਗਰਮੀ ਚ ਝੋਨੀ ਵਾਰੀ ਤੇ ਬਾਥਰੂਮ ਵੀ ਜਾਣਾ ਪੈਂਦਾ ਨਾਨ
ਹਾਂ ਉਹੀ ਤੇ ਗੱਲ ਹੈ ਨਾ ਮੈਂ ਵੀ ਆਈਏ ਜਿਵੇਂ ਸਵੇਰੇ ਚੱਲ ਬ ਚਨ ਭੇਜਣ ਲੱਗਿਆ ਅਸੀਂ ਜਦੋਂ ਸ਼ਾਵਰ ਲੈ ਲੈ ਲੈ ਲਿਆ ਉਸ ਤੋਂ ਬਾਅਦ ਜੋਦ ਸਾਢ ਦਸ ਮੈਂ ਵਿਹਲੀ ਹੁੰ ਫਿਰ ਦੁਬਾਰਾ ਸ਼ਾਵਰ ਲੈ ਕੇ ਫੇਿਰ ਮੈਂ ਨ ਹਿਲਦੀ ਕਮਰੇ ਚੋਂ ਹਾਂ ਕੋਈ ਗੈਸ ਚ ਆ ਜਾੇ ਜਾਂ ਕੁਛ ਛ ਐਨਾਂ ਨੂੰ ਕੁੱਛ ਚਾਹੀਦੈ। ਔ, ਗੱਲ ਅਲੱਗ ਏ। ਅਦਰਵਾਈਜ਼ ਮੈਂ ਕਮਰੇ ਚੋਂ ਨਿਲਣਾ, ਫਿਰ ਮੈਂ ਸਾਡੇ ਬਾਰਾਂ ਈ ਜਾਣੈ ਕਿਚਨ ਵਿੱਚ।
ਅੱਛਾ ਅੱਛਾ।ਹਾਂ, ਸਹੀ ਕੈਰੇ ਹੋ ਪਤੈ ਕਿ ਏ ਰੈਸਟ ਵੀ ਤੇ ਚਾਹੀਦਾ ਹੁੰਦੈ, ਕਿ ਬੋਡੀ ਕਿੰਨਾ ਕ ਕਾਰ ਲੇ ਗੀ। ਹ। ਬੰਦੇ ਦੀ ਇੱਕ ਲੇਡੀ ਕਿਤੇ ਬੋਡੀ ਚ ਵੈਸ ਸਿੱਧੀ ਜਾਨ ਖ਼ਤਮ ਹੋਈ ਹੁੰਦੀ ਹੈ। ਤੇ ਕਿੰਨਾ ਕੁ ਹੁਨੀ ਪੈਲੇ ਵਰਗੇ ਸਰੀਰ ਨੀ ਰਹੇ ਹੁਣ ਮੈਂ ਔ ਤੁਸੀਂ ਹੈਨਾ ਪੈਲੇ ਖੁਰਾਕਾਂ ਹੋਰ ਸ ਸੀਗੀਆਂ ਤੇ ਜੋ ਲੇਡੀਜ਼ ਤੀਨਾ ਓਹਨਾਂ ਨੂੰ ਨਾ ਬਸ ਘਰ ਦੇ ਹੀ ਕਾਮ ਕਰਨੇ ਹੁੰਦੇ ਸ ਸੀਗੇ, ਬਾਹਰ ਦੀ ਔਨਾਂ ਦੀ ਕੋਈ ਜਿੰਮੇਦਾਰੀ ਨੀ ਸੀ। ਯੇ ਅੱਜ ਕੱਲ ਦੀ ਲੇਡੀਜ਼ ਦਾ ਕੀ ਏ ਉਹਨਾਂ ਨੂੰ ਬਾਹਰ ਦੀ ਵੀ ਓਨੀਓ
ਬਿਲਕੁਲ ਬਿਲਕੁਲ, ਬਿਲਕੁਲ ਜਿਮੇਂ, ਔ ਪਤੈ ਕੀ ਹੈ ਹੁਣ ਕੀ ਏ ਕਿ ਬਈ ਬੱਚਿਆਂ ਦਾ ਜਿੰਨਾ ਵੀ ਸਕੂਲ ਦਾ ਕੰਮ ਏ ਕੁਛ ਲੈ ਕੇ ਆਣਾ ਮਾਰਕੀਟ ਦਾ ਬੱਚਿਆਂ ਨੇ, ਔ ਪਾਪਾ ਨੇ ਜਿੰਮੇਦਾਰੀ ਖਤਮ ਕੀਤੀ ਦੀਏ। ਔ ਲੇਡੀ ਉੱਤੇ ਈਏ ਕਿ ਤੁਸੀਂ ਜਾਓ। ਆਪਣੇ ਬੱਚਿਆਂ ਦਾ ਸਮਾਨ ਲੈ ਕੇ ਆਓ, ਕਿਉਂਕਿ ਔ ਕਹਿੰਦੇ ਨੇ ਅਸੀਂ ਕੰਮ ਦੇਖੀਏ ਯਾ ਤੁਹਾਡਾ ਐ ਦੇਖੀਏ ਨਾਲ‌। ਫੇਰ ਔ ਦੋ ਪਾਸੇ ਵੇ, ਔਨੇ ਘਰ ਦਾ ਵੀ ਕਰਨੈ। ਪੂਰਾ ਰਸੋਈ ਦਾ ਵੀ ਕਰਨੈ। ਅੱਛਾ, ਰੋਟੀ ਟਾਈਮ ਸੀਰ ਚਾਹੀਦੀ ਹੈ ਹੈਨਾ ਬਈ। ਤੇ ਫੇਰ ਉਹਨੇ ਬਾਹਰ ਦਾ ਵੀ ਕਰਨੈ, ਔਏਨਾਂ ਲੇਡੀ ਤੇ ਪੂਰੀ ਫਸੀ ਪੀਏ। ਤੇ ਬਸ ਕੀ ਕਰੇ ਬ ਹਾਂ, ਹੌਰ ਹੋ ਗਏ ਨੇ ਤੁਹਾਡੇ ਬੱਚਿਆਂ ਦੀ ਵੀ ਛੁਟ ਟੀਆਂ।
ਨਹੀਂ, ਬੇਟੀ ਦੀਤੇ ਨੀ ਹਜੇ। ਪਈਆਂ ਹੈਗੀਆਂ ਬੇਟੇ ਦੀ ਪੈ ਗਈਐ ਜੀ।
ਅੱਛਾ ਅੱਛਾ ਅੱਛਾ ਅੱਛਾ।ਹਾਂ, ਵੈਸੇ ਗਰਮੀ ਤੇ ਬਥੇਰੀ ਹੋ ਗਈ ਏ, ਮੇਰੇ ਵੀ ਐਈ ਜੇ ਮੇਰੇ ਵੀ ਬੇਟੇ ਦੀ ਪੈ ਗਈਐ ਸੋਚੋੱ ਅਜ ਪੈਲੀ ਛੁੱਟੀ ਸੀ ਤੇ ਬੇਟੀ ਜਿਵੇਂ ਵੱਡੀ ਕਲਾਸ ਵਿੱਚ ਹੈ ਨਾ ਤੇ ਓਹ ਜੂਨ ਚ ਕਰਨਗੇ ਛੁੱਟੀਆਂ।
ਅੱਛਾ ਅੱਛਾ।
ਹਾਂ ਹਾਂ।ਬਸ, ਹੁਣ ਐ ਅਗਰ ਬੱਚਿਆਂ ਦੀ ਛੁੱਟੀਆਂ ਹੋ ਜਾਂਦੀਐ ਹੋਰ ਜਿਆਦਾ ਸ਼ ਟਾਈਮ ਸ਼ਡਿਊਲ ਪੂਰਾ ਬੇਕਾਰ ਕਿਉਂਕਿ ਇਹ ਉੱਠਦੇ ਹੀ ਓਨੇ ਵਜੇ ਦਸ ਦਸ ਗਿਆਰਾਂ ਗਿਆਰਾਂ ਵਜੇ ਫੇਰ ਏਹਨਾਂ ਨੂੰ ਨਾਸ਼ਤਾ ਬਣਾ ਕੇ ਦਿਓ।
ਕੁੱਛ ਨਾ ਪੁੱਛੋ, ਮੈਂ ਤੇ ਅਹ ਛੁੱਟੀਆਂ ਤੋਂ ਤੇ ਬੜੀ ਪਰੇਸ਼ਾਨ ਰਹਣੀ ਆ ਪਤਾ ਕੀ ਔ ਨਾ ਪਤਾ ਕੀ ਹੁੰਦੈ ਬੱਚੇ ਸਵੇਰੇ ਸਵੇਰੇ ਸਾਫ਼ ਸਵਾ ਸੱਤ ਸਾਢੇ ਸੱਤ ਨੂੰ ਨਿਕਲ ਜਾਂਦੇ ਹੈ ਬੰਦਾ ਫਰੀ ਹੋ ਜਾਂਦੈ।ਏਦਾਂ ਤੇ ਫਰੀ ਨੀ ਹੋ ਪਾਂਦਾ।
ਹਾਂ, ਔਹੀ ਤੇ ਪਤੈ ਆਪਣਾ ਨਾਸ਼ਤਾ ਕਰਕੇ ਹਟੋ ਹੁਣ ਨਾ ਬਿਸਤਰੇ ਚੁੱਕੇ ਜਾਂਦੇ ਜੇ ਨਾ ਕੁਛ ਆਪਣਾ ਨਾਸ਼ਤਾ ਕਰਕੇ ਹਟੋ ਬੱਚੇ ਉੱਠਦੇ ਜੇ ਮੰਮਾ ਨਾਸ਼ਤਾ।ਫੇਰ, ਉਹ ਜਾਓ ਕਿਚਨ ਵਿੱਚ ਫੇਰ ਫੇਰ ਉਸ ਤੋਂ ਬਾਅਦ ਬਿਸਤਰ ਵਗੈਰਾ ਚੁੱਕਿਆ ਜਾਂਦੈ ਰੂਮ ਤੋ ਉਸ ਤੋਂ ਬਾਅਦ ਹੀ ਸਾਫ਼ ਹੁੰਦਾ ਨਾ ਜਦੋਂ ਬਚ
ਬਿਲਕੁਲ ਸਹੀ ਗੱਲ ਏ।ਪਰ, ਮੈਨੂੰ ਇੱਕ ਬੈਨੀਫਿਟ ਹੋ ਗਿਆ ਹੋ ਜਾਂਦੈ ਵੈਸੇ ਪਤੈ ਕੀ ਮੇਰੀ ਨਾੱ ਜੋ ਵੱਡੀ ਬੇਟੀ ਹੈ ਉਹਦੀ ਟਾਈਮਿੰਗ ਹੈਗੀ ਹੈ ਸਵੇਰੇ ਸਾਢੇ ਸੱਤ। ਹੈਲੋ ਜੀ। ਠੀਕ ਐ, ਉਹ ਸਾਢੇ ਸੱਤ ਜਾਂਦੀ ਹੈ। ਥੋੜਾ ਬਹੁਤਾ ਸਵੇਰ ਦੀ ਜਿਵੇਂ ਅ ਚਾਹ ਕੂ ਪੀ ਵੀ ਦੀਏ ਮੇਰਾ ਬੇਟਾ ਜਾਂ ਨਾ ਨੌ ਵਜੇ। ਤੇ ਮੈਂ ਨੋਂ ਅਜੇ ਉਹਨੂੰ ਭੇਜਣ ਤੋਂ ਪਹਿਲੇ ਕੋਈ ਕੰਮ ਨਹੀਂ ਕਰ ਸਕਦੀ। ਹੋ ਹੀ ਨੀ ਪਾਂਦਾ ਮੇਰੇ ਕੋਲੋਂ ਨਾ, ਦਿਮਾਗ ਵਿੱਚ ਹੈ ਕੇ ਹਾਂ ਚਾਹ ਪੀਂਦੇ-ਪੀਂਦੇ ਆ ਅੱਠ ਵੱਜ ਜਾਂਦੇ ਹੈ। ਫਿਰ ਅੱਠ ਵਜੇ ਇੱਕ ਘੰਟਾ ਲਗਾਦਾ ਪੂਰਾ ਇੱਕ। ਘੰਟਾ ਤ ਯਾਰ ਉਹ ਨੀ, ਉਹਨੂੰਪ ਵਿੱਚ ਵਰਚਾ ਕੇ ਉਠਾਓ। ਫਿਰ ਉਹਨੂੰ ਬੜੇ ਹੀ ਤ ਓਹਦਾ ਲੰਚ ਤੋਂ ਬਹੁਤ ਜ਼ਿਆਦਾ ਉਹ ਰਹਿੰਦਾ ਹੈ। ਅੱਜ ਲੰਚ ਮੇਂ ਕੀ ਦਓਗੇ ਤੁਸੀਂ? ਸੀ। ਉਹ ਫਿਰ ਐ ਵੀ ਇਹ ਨੀ ਲੈਣਾ ਮੈਨੂੰ, ਇਹ ਲੈਣਾ ਹੈ। ਮਤਲਬ ਓਹਦੇ ਚਾਰ ਪੰਜ ਬਲੋਕ ਹੁੰਦੇ ਨੇ ਨਾ ਲੰਚ ਬੋਕਸ ਚ, ਉਹਨੂੰ ਹਰ ਇੱਕ ਬਲੋਕ ਚ ਕੋਈ ਨਾ ਕੋਈ ਚੀਜ਼ ਚਾਹੀਦੀ ਹੈ। ਬਿਲਕੁਲ ਤੂੰ ਆਪਣੀ ਦੋ ਵਿੱਚ ਪਾ ਕੇ ਸਭ ਕੁਛ ਦੋ ਅਲੱਗ-ਅਲੱਗ ਵਰਾਇਟੀਸ ਨੂੰ, ਇੱਕ ਤਾਂ ਡੇਮ ਦੀ ਪਟੇ ਥੋੜੀ ਵਰਾਇਟੀ ਜ਼ਰੂਰ ਲੈ ਕੇ
ਅੱਛਾ, ਸ਼ੋਕੀਨ ਹੋਣਾ ਪੋਟੈਟੋ ਦਾ?
ਤੇ ਹੋਰ। ਕੀ ਬਸ ਕਦੀ ਕਹੇਗਾ ਬੀ ਚਿਪਸ ਪਾ ਦੋ, ਕਦੀ ਕਹੇਗਾ ਫਿੰਗਰ ਰਾਇਸ ਪਾ ਦੋ। ਕਦੀ ਕਹੇਗਾ ਆਲੂ ਦਾ ਪਰਾਂਠਾ ਬਣਾ ਕੇ ਪਾਦੋ ਕਈ ਕਹੇਗਾ ਪਟੈਟੋ ਰੋਲ ਬਾਦੋ, ਬਸ ਅਲੱਗ ਅਲੱਗ ਡਿਮਾਂਡ ਰਹਿੰਦੀ ਹੈ।
ਅੱਛਾ-ਅੱਛਾ-ਅੱਛਾ-ਅੱਛਾ।
ਬਸ ਤੇ ਥੋੜਾ ਹੋ ਜਾਂਦਾ ਹੈ ਕਿ ਚਲੋ ਹੁਣ ਛੁੱਟੀਆਂ ਪੈ ਗਈਆਂ ਤੇ ਮੇਰਾ ਏਹ ਜਿਹੜਾ ਅੱਠ ਫੇਰ ਤੋਂ ਕੰਮ ਸਟਾਰਟ ਹੋ ਜਾਏਗਾ ਕਰਨਾ
ਹਾਂ ਹਾਂ ਹਾਂ ਹਾਂ ਹਾਂ ਅੱਛਾ ਬੱਚੇ ਦੇ ਸਕੂਲ ਵਿੱਚ ਤੇ ਹੁਣ ਲੰਚ ਦੱਸ ਦਿੰਦੇ ਨੇ ਕਿ ਕੀ ਲੈ ਕੇ ਆਉਣਾ ਇਹਨਾਂ ਨੇ
ਹਾਂ ਮੇਰੇ ਬੇਟੇ ਦਾ ਤੇ ਸਾਰਾ ਪਹਿਲੇ ਤੋਂ ਹੀ ਪੂਰੀ ਮੰਥ ਦੀ ਪੂਰੀ ਲਿਸਟ ਚੱਲਦੀ ਹੈ
ਅੱਛ ਅੱਛ ਅੱਛ ਅੱਛਾ
ਹਾਂਜੀ ਬਟ ਇਹ ਹੁੰਦਾ ਨਾ ਕਈ ਵਾਰੀ ਜਿਵੇਂ ਹੁਣ ਮੇਰੇ ਬੇਟੇ ਨੂੰ ਕਮ ਨੀ ਪਸ ਪਸੰਦ ਖਾਣਾ ਤੇ ਫਿਰ ਮੈਂ ਉਪਮਾ ਕਿਉਂ ਦੇਵਾਂ ਜਦ ਮੇਰਾ ਬੱਚਾ ਖਾਂਦਾ ਹੀ ਨੀ ਹਨਾ ਤੇ ਬਸ ਕਾਫੀ ਹ ਮੇਰੇ ਬੇਟੇ ਨੂੰ ਸੈਂਡਵਿਚ ਨੀ ਪਸੰਦ ਆਹੋ ਤੇ ਫੇਰ ਮੈਂ ਕੀ ਕਰਾਂ ਹੁਣ ਸੈਂਡਵਿਚ ਦੇ ਕੇ ਜਦੋਂ ਖਾ ਕੇ ਨਹੀ ਆਏਗਾ ਤੇ ਏਦਾਂ ਹ ਜਾਂਦਾ ਤੇ ਬਸ ਕਈ ਚੀਜ਼ਾਂ ਐਸ ਏ ਹੈ ਜੋ ਫਿਰ ਉਹਨੂੰ ਸਕਿੱਪ ਕਰਨੀਆਂ ਪੈਂਦੀਆਂ ਉਹਨਾਂ ਨੇ ਕਿਹਾਦਾ ਹੈ ਕਿ ਹੈਲਥ ਦੇਣਾ ਹੈ ਤੁਸੀਂ ਇਹਨੂੰ ਫੋਲੋ ਕਰੋ ਜਾਂ ਨਾ ਕਰੋ ਕਿ ਅਸੀਂ ਤੁਹਾਡੇ ਬੱਚੇ ਦੇ ਭਲੇੇ ਦਾ ਤੇ ਤੁਹਾਡੇ ਬੱਚੇ ਦੀ ਹੈਲਦੀ ਰਹਿਣ ਵਾਸਤੇ ਅਸੀਂ ਇਹ ਦੇ ਰਹੇ ਹਾਂ ਤੇ ਬਾਕੀ ਇੱਕ ਬ੍ਰੇਕ ਵੀ ਹੁੰਦਾ ਫਰੂਟਸ ਵਾਸਤੇ ਬ੍ਰੇਕ ਵੀ ਦਿੰਦੇ ਨੇ ਵਿੱਚੇ
ਅੱਛਾ ਅੱਛਾ ਨਹੀਂ ਅੱਛੇ ਸਕੂਲਾਂ ਚ ਪ ਫਰੂਟ ਪੇ ਹੁਣ ਮੇਰੀ ਬੇਟੀ ਪਲੱਸ ਵਨ ਵਿੱਚ ਹੈ ਇਹਨੂੰ ਵੀ ਨਾ ਲੰਚ ਤੋਂ ਪਹਿਲੇ ਫਰੂਟ ਬ੍ਰੇਕ ਮਿਲਦਾ ਉਹਦੇ ਚ ਤੁਸੀਂ ਆਪਣਾ ਫਰੂਟ ਫਿਨਿਸ਼ ਕਰਨਾ ਉਹ ਟੀਚਰ ਇੰਨੀ ਵੱਡੀ ਕਲਾਸ ਹੈ ਟੀਚਰ ਸਾਹਮਣੇ ਬੈਠੇਗੀ ਕਿ ਬੱ ਬੱਚਾ ਅਗਰ ਫਰੂਟ ਲੈ ਨਾ ਉਹ ਟੀਚਰ ਨੇ ਦੇਖਣਾ ਕਿ ਬੱਚਾ ਖਾ ਰਿਹਾ ਜਾਂ ਨਹੀਂ ਖਾ ਰਿਹਾ ਹੁਣ ਮੇਰੇ ਹਮ ਇੰਨੀ ਵੱਡੀ ਗਲਾਸ ਵਿੱਚ ਵੀ ਇਹਦਾ ਇੱਕ ਟਿਫਿਨ ਫਰੂਟ ਦਾ ਜਾਂਦਾ ਹੈ ਤੇ ਉਹ ਜ਼ਰੂਰ ਔਰ ਵਿੰਟਰ ਵਿੱਚ ਕਿਹਾ ਜਾਂਦਾ ਹੈ ਕਿ ਥੋੜ੍ਹਾ ਜਿਹਾ ਡਰਾਈ ਫਰੂਟ ਤੁਸੀਂ ਨਾਲ ਲੈ ਕੇ ਆਣਾ ਇਹਦਾ ਸਰਦੀਆਂ ਚ ਬੈਗ ਵਿੱਚ ਕੀ ਹੁੰਦਾ ਤੇ ਫਰੂਟ ਦਾ ਟਿਫਨ ਹੁੰਦਾ ਇੱਕ ਲੰਚ ਦਾ ਹੁੰਦਾ ਹੈ ਤੇ ਇੱਕ ਡਰਾਈ ਫਰੂਟ ਦਾ ਹੁੰਦਾ ਹੁਣ ਇਹ ਲੰਚ ਨੀ ਕਰਦੀ ਇਹਨੂੰ ਲੈ ਕੇ ਜ਼ਰੂਰ ਜਾਂਦੀ ਆ, ਮੰਮੀ ਪਾਸਤਾ ਬਣਾ ਦੋ ਇਹ ਬਣਾ ਦੋ ਬਈ ਇਹ ਕਿ ਫਰੈਂਡਸ ਨਾਲ ਸ਼ੇਅਰ ਕੀਤਾ ਖ਼ਤਮ ਕਿਉਂਕ ਫਿਰ ਮੈਂ ਵੀ ਨੀ ਇੰਨਾ ਫੋਰਸ ਕਰਦੀ ਕਿਉਂਕਿ ਅਗਰ ਬੱਚਾ ਤੋਹਾਡਾ ਫਰੂਟ ਹੀ ਖਾ ਰਿਹਾ ਹੈ ਤੇ ਕਿੰਨੀ ਦੇਰ ਕਿੰਨਾ ਕੁਛ ਖਾ ਲਏਗਾ ਫੇਰ ਬੱਚਾ ਫੇਰ ਜਿਵੇਂ ਹੁਣ ਸੀਜ਼ਨ ਏ ਅੰਬ ਦਾ, ਅੰਬ ਤੇ ਪਈ ਹੁੰਦੇ ਨੇ ਕੋਈ ਹੋਰ ਫਰੂਟ ਨਹੀਂ ਤੇ ਆਮ ਦੇ ਪੀਸ ਹੀ ਕੱਟ ਕਰਕੇ ਕਹਿੰਦਾ ਮੈਂਗੋ, ਉਹੀ ਦੇ ਦਿੰਦੀ ਹਾਂ ਮੈਂ ਤੇ ਇਹਨੂੰ ਕਿ ਬਈ ਇਹਨਾਂ ਦਾ ਸਕੂਲ ਵੀ ਬਹੁਤ ਅੱਛਾ ਚਾੇ ਕਿ ਕੇਅਰ ਕਰਦਾ ਹੈ ਕਿ ਬੱਚੇ ਨੂੰ ਫਰੂਟ ਜ਼ਰੂਰ ਉਹਦਾ ਬ ਬੈਗ ਝੋਨਾ ਚਾਹੀਦਾ ਲੰਚ ਨੀ ਦੇਖਦੀਆਂ ਟੀਚਰ ਹਾਂ ਲੰਚ ਨੀ ਦੇਖਦੀਆਂ ਟੀਚਰ ਤੇ ਫਰੂਟ ਜ਼ਰੂਰ ਦੇਖਦੀਆਂ ਉਹ ਵੀ ਫਿਰ ਪਤਾ ਕੀ ਬ੍ਰੇਕ ਚ ਨਹੀਂੀ ਖਵਾਉਦੀਆਂ ਨਾ ਪਹਿਲੇ ਹੀ ਖੁਵਾਉਦੀਆਂ ਵੀ ਪੰਜ ਮਿੰਟ ਤ ਦਿੰਦੀਆਂ ਆਪੇ ਤੇ ਜੋ ਕਲਾਸ ਇ ਚਾਰ ਚੋ ਹੀ ਸਾਹਮਣੇ ਬੈਠੇ ਹੋਏ ਕਦੇ ਸਮਣੇ ਖਾਓ ਤੁਸੀਂ ਸਾਰਾ। ਅੱਛਾ ਬੱਚਾ ਐਸੇ ਬਾਨੇ ਖਾਂਦਾ ਤੇ ਵੇ ਨਾ ਕੁਛ, ਨੀ ਤੋ ਬੱਚਾ ਕੀ ਕਰਦਾ ਏ। ਇੰਟਰਵੱਲ ਈ ਜੰਕ ਫੂਡ ਵੱਲ ਜਾਂਦਾ ਏ। ਪੈਟ ਰੋਟੀ ਖਾ ਲਈ, ਸਮੋਸੇ ਖਾ ਲਏ, ਅੱਜ ਕੱਲ ਤੁਹਾਨੂੰ ਪਤਾ ਸਕੂਲਾਂ ਚ ਵੀ, ਹਾਂ। ਅੱਜ ਤੁਹਾਨੂੰ ਪਤਾ ਸਕੂਲਾਂ ਚ ਵੀ ਆਹੀ ਸਭ ਕੁਛ ਚੱਲਦਾ ਏ। ਮਨਚੂਰੀਅਨ ਹੋ ਗਿਆ
ਹਾਂਜੀ, ਸਹੀ ਕਹਿ ਰੇਓ, ਸਹੀ ਕਹਿ ਰੇਓ ਤੁਸੀ, ਚਲੋ ਵਧੀਐ ਫੇਰ। ਗੱਲ ਕਰਦੇ ਆ, ਮੇਰੀ ਨਾ ਬੇਟੀ ਬੁਲਾ ਰੀ ਸੀ।
ਹਾਂਜੀ ਕੋਈ ਗੱਲ ਨੀ। ਓਕੇ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ।